ਹੈਲੋ।
ਸਤਿ ਸ੍ਰੀ ਅਕਾਲ ਜੀ ।ਮੈਂ ਜਸਵਿੰਦਰ ਬੋਲਦੀ ਪਈ ਹਾਂ। ਹਾਂਜੀ। ਤੁਹਾਡਾ ਮੈਸੇਜ ਆਇਆ।
ਹਾਂ-ਹਾਂਜੀ, ਹਾਂਜੀ ਆਲੂ-ਪੂਰੀ ਲਈ ਮੈਸੇਜ ਕੀਤਾ ਸੀ ਜੀ ਮੈਂ। ਤੁਸੀਂ ਮੈਨੂੰ ਰ ਰੈਸਪੀ ਦੱਸੋਗੇ ਹਾਂਜੀ।ਦਸੋ ਹੂੰ।
ਸਾਰਿਆਂ ਤੋਂ ਪਹਿਲਾਂ ਤੇ ਆਪਾਂ ਆਲੂ ਲਾਂਗੇ ਆਲੂਆਂ ਨੂੰ ਦੇਖ ਦੇਖਾਂਗੇ ਅਗਰ ਜੇ ਉਹਨੂੰ ਜ਼ਿਆਦਾ ਮਿੱਟੀ ਲੱਗੀ ਹੋਏਗੀ। ਤੇ ਪਾਣੀ ਚ ਧੋ ਲਵਾਂਗੇ। ਫੇਿਰ ਉਹਨੂੰ ਧੋ ਕੇ ਇੱਕ ਭਾਂਡੇ ਵਿੱਚ ਪਾਣੀ ਲਾਾਂਗੇ ਅਸੀਂ ਫੇਰ ਉਹਦੇ ਵਿੱਚ ਆਪਾਂ ਰੱਖ ਦਾਂਗੇ ਉਹਨੂੰ ਫੇਰ ਸੀਟੀ ਦੇਣ ਦੋ ਸੀਟੀਆਂ ਲਵਾਵਾਂਗੇ। ਜਦੋਂ ਉਹਨੂੰ ਸੀਟੀਆਂ ਆ ਜਾਣ ਦੋ ਚੰਗੀ ਤਰ੍ਹਾਂ ਗਾਲ ਜਾਣ ਆਲੂ ਫੇਰ ਅਸੀਂ ਉਹਨੂੰ ਆਲੂ ਚੰਗੀ ਤਰ੍ਹਾਂ ਗਲ ਜਾਣ ਫੇਰ ਅਸੀਂ ਉਹ ਤੋਂੋਂ ਛਿਲਕੇ ਉਤਾਰ ਲਵਾਂਗੇ।
ਹਾਂਜੀ।
ਗੁੰਨਾਗੇ ਦੋ ਕੱਪ ਆਟਾ ਲਾਂਗੇ ਗੇਹੂੰ ਦਾ।
ਠੀਕ ਏ।
ਆਟੇ ਦੇ ਵਿੱਚ ਉਹਨੂੰ ਜਿਹੜੇ ਆਲੂ ਆਪਾਂ ਬਾਲੇ ਹੋਏ ਆ ਹਾਂਜੀ ਹਾਂਜੀ। ਕਣਕ ਦਾ ਕਣਕ ਦਾ ਆਟਾ ਲਾਂਗੇ। ਫ ਜਿਹੜੇ ਆਪਾਂ ਦੋ--ਦੋ ਕੱਪ ਆਟੇ ਦੇ ਲੈਣੇ ਆ ਆਪਾਂ ਫਿਰ ਉਹਦੇ ਵਿੱਚ ਜਿਹੜੇ ਆਪਾਂ ਬਾਲੇ ਹੋਏ ਆ ਆਲੂ ਆ। ਆਲੂ ਬਾਲੇ ਹੋਏ ਆਲੂਆਂ ਨੂੰ ਆਪਾਂ ਉਹਦੇ ਵਿੱਚ ਮੈਸ਼ ਕੀਤੇ ਹੋਏ ਆਲੂਆਂ ਨੂੰ ਕੱਦੂਕਸ ਕੀਤੇ ਹੋਏ ਉਹ ਨੂੰ ਮਿਲਾ ਲਵਾਂਗੇ। ਉਹਦੇ ਵਿੱਚ ਆਪਾਂ ਨਮਕ ਲੈਣਾ ਸਵਾਦ ਅਨੁਸਾਰ- ਲਾਲ ਮਿਰਚ ਲੈਣਾ ਹੈ ਲਾਲ ਮਿਰਚ ਲੈਣੀ ਹੈ ਇੱਕ ਤੋਂ ਦੋ ਛੋਟੀ ਚਮਚ ਹਲਦੀ, ਇੱਕ ਛੋਟੀ ਚਮਚ ਅਜਵਾਇਨ ਅੱਧਾ-ਅੱਧੀ ਛੋਟੀ ਚਮਚ ਧਨੀਆ ਲੈਣਾ ਆਪਾਂ ਇੱਕ ਛੋਟਾ ਚਮਚ-
ਹਾਂਜੀ।
ਦੂਜਿਆਂ ਨੂੰ ਮਿਲਾ ਕੇ ਫੇਿਰ ਆਪਾਂ ਮੋਣ ਦੇ ਲਈ ਵਿੱਚ ਤੇਲ ਪਾ ਲਾਂਗੇ ਆਟੇ ਦੇ-
ਠੀਕ ਏ।
ਤੇ ਪਾਣੀ ਆਪਾਂ ਅਵਸ਼ਕਤਾ ਅਨੁਸਾਰ ਲਾਂਗੇ। ਆਟਾ ਗੁੰਨਣ ਦੇ ਲਈ ਫੇਰ ਜਦੋਂ ਆਟਾ ਗੁੰਨਿਆ ਜਾਏਗਾ। ਫਿਰ ਇਹਦੇ ਵਿੱਚ ਆਪਾਂ ਇੱਕ ਬਰਤਨ ਦੇ ਵਿੱਚ- ਜਦੋਂ ਆਪਾਂ ਆਟਾ ਗੁੰਨ ਲਾਵਾਂਗੇ ਫੇਰ ਆਪਾਂ ਇੱਕ ਬਰਤਨ ਵਿੱਚ ਜਿਹਦੇ ਚ ਪੇੜੇ ਕਰਨੇ ਨੇ- ਉਹਦੇ ਵਿੱਚ ਵੀ ਤੇਲ ਲਾ ਲਾਂਗੇ ਆਪਣੇ ਹੱਥਾਂ ਨੂੰ ਵੀ ਤੇਲ ਲਾਲਾਂਗੇ।
ਹੂੰ, ਇਹ ਆਟਾ ਸਖਤ ਰਹਿਣਾ ਚਾਹੀਦਾ ਹੈ ਕਿ ਪਤਲਾ ਰੱਖਣਾ ਚਾਹੀਦਾ ਸਾਨੂੰ-
ਆਟਾ ਸਖਤ ਰਹਿਣਾ ਚਾਹੀਦਾ ।ਕਿਉਂਕਿ ਆਲੂਆਂ ਦੇ ਵਿੱਚ ਜਿਆਦਾ ਨਮੀ ਹੁੰਦੀ ਏ।
ਠੀਕ।
ਜਾਰਖੰ ਆਲੂਆਂ ਦੀ ਨਮੀ ਦੇ ਨਾਲ, ਆਟਾ ਜਿਆਦਾ ਢਿੱਲਾ ਵੀ ਹੋ ਸਕਦਾ ਹੈ। ਇਸ ਕਰਕੇ ਆਪਾਂ ਇਹਨੂੰ ਜ਼ਿਆਦਾ, ਸਖਤ ਹੀ ਰੱਖਣਾ ਹੈ। ਹੂੰ, ਜਿੰਨਾ ਸਖਤ ਰਹਾਂਗੇ, ਜਿੰਨਾ ਸਖ਼ਤ! ਰੱਖਾਂਗੇ ਓਨਾਂ ਹੀ ਵਧੀਆ ਰਹੇਗਾ। ਹਾਂਜੀ, ਫਿਰ ਆਪਾਂ ਫੇਰ ਇਹਦੀਆਂ ਜਦੋਂ ਆਟਾ ਗੁੰਨ ਲਾਂਗੇ? ਫਿਰ ਆਪਾਂ ਦਸ ਪੰਦਰਾਂ ਮਿੰਟ ਤੱਕ ਇਹਨੂੰ ਰੱਖਣਾ ਹੈ।
ਠੀਕ ਹੈ ਜੀ!
ਗੁਨਨਾ ਹੈ ਆਟੇ ਨੂੰ। ਫਿਰ ਥੋੜੀ ਦੇਰ ਬਾਅਦ ਆਪਾਂ ਛੋਟੇ-ਛੋਟੇ ਪੇੜੇ ਕਰ ਲੈਣੇ ਨੇ। ਫਿਰ ਇਹਨਾਂ ਨੂੰ ਆਪਾਂ, ਛੋਟੇ-ਛੋਟੇ ਪੇੜੇ ਕਰ ਲੈਣੇ ਨੇ, ਫਿਨ ਇਸ ਤੋਂ ਬਾਅਦ ਆਪਾਂ ਇਹਨੂੰ ਹੱਥਾਂ ਨੂੰ, ਆ ਹੱਥਾਂ ਨੂੰ, ਤੇਲ ਲਾ ਕੇ ਉਹਨੂੰ ਹੌਲੀ-ਹੌਲੀਹਲਕੇ ਹਲਕੇ ਹੱਥਾਂ ਦੇ ਨਾਲ ਵੇਰ ਲਵਾਂਗੇ?
ਠੀਕ ਹੈ?
ਫਿਰ ਅਸੀਂ ਕੜਾਹੀ ਦੇ ਵਿੱਚ ਤੇਲ ਲਵਾਂਗੇ, ਜਦੋਂ ਪੇੜੇ ਬਣ ਜਾਣੇ ਇਹਨਾਂ ਨੂੰ? ਪੰਦਰਾਂ ਦਸ ਪੰਦਰਾਂ ਮਿੰਟ ਤੱਕ ਰੱਖਣਾ ਐ। ਠੀਕ ਹੋ ਜਾਣਗੇ।
ਠੀਕ!
ਹੂੰ ਹਲਕੇ-ਹਲਕੇ ਹੱਥਾਂ ਨਾਲ ਵੇਲ ਕੇ, ਫਿਰ ਕੜਾਹੀ ਦੇ ਵਿੱਚ ਤੇਲ ਲੈਣਾ ਆਪਾਂ। ਤੇਲ ਲੈ ਕੇ ਜਦੋਂ, ਗਰਮ ਹੋ ਜਾਵੇ ਤੇਲ, ਫਿਰ ਹਲਕੇ- ਹਲਕੇ ਹੱਥਾਂ ਨਾਲ ਜਿਹੜੀ ਪੂੜੀ ਵਿਹਲੀ ਹੋਏਗੀ ਆਪਾਂ ਉਹਨੂੰ ਹਲਕੇ- ਹਲਕੇ ਹੱਥਾਂ ਨਾਲ ਕੜਾਹੀ ਵਿੱਚ ਪਾ ਲੈਣਾ ਹੈ। ਫਿਰ ਉਹਨੂੰ ਹਲਕੇ-ਹਲਕੇ ਹੱਥਾਂ ਦੇ ਨਾਲ ਹੀ, ਆਪਾਂ ਹਿਲਾਈ ਜਾਵਾਂਗੇ, ਜਦੋਂ ਪੂੜੀ ਹਲਕੀ ਕੁੁਰਕਰੀ ਹੋ ਜਾਵੇ।
ਹਾਂਜੀ! ਠੀਕ ਹੈ। ਇਹ ਸੁਨਹਿਰੀ ਰੰਗ ਹੋਣ ਤੱਕ ਤਲਣੀ ਹੈ?
ਹਾਂਜੀ-ਹਾਂਜੀ,
ਠੀਕ ਹੈ ਜੀ! ਕੋਈ ਨਾ?
ਇਸ ਨੂੰ ਆਪਾਂ ਜਦੋਂ ਬ ਬਣ ਕੇ ਤਿਆਰ ਹੋ ਜਾਵੇ। ਕਿਸੇ ਵੀ ਚਟਣੀ ਦੇ ਨਾਲ, ਚਟਪਟੀ ਚੀਜ਼ ਦੇ ਨਾਲ, ਆਪਾਂ ਉਹ ਕਰ ਸਕਦੇ ਖਾ। ਸਕਨੇ ਹਾਂ।
ਠੀਕ! ਚਟਨੀ ਅਸੀਂ ਕਿਸ ਤਰ੍ਹਾਂ ਤਰੀਕੇ ਦੀ ਲੈ ਸਕਨੇ ਹਾਂ।
ਚਟਪਟੀ, ਜਿਵੇਂ ਕਿ ਅੰਬਾਂ ਦੀ ਚਟਣੀ ਹੋ ਗਈ। ਐਵੇਂ? ਹਾਂਜੀ ਐਵੇਂ ਤੁਹਾਡੀ ਪੁੜੀ ਬਣ ਕੇ ਤਿਆਰ ਹੋ ਜਾਏਗੀ।
ਠੀਕ ਹੈ ਜੀ, ਚਲੋ ਜੀ। ਹਾਂ-ਹਾਂ ਠੀਕ ਹੈ ਜੀ। ਸਤਿ ਸ੍ਰੀ ਅਕਾਲ।